ਹੈਲੋ,
ਹਾਂਜੀ,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
ਹੋਰ ਕਿਸ ਤਰਾਂ ਤੁਸੀਂ ਠੀਕ ਹੋ?
ਹਾਂਜੀ ਮੈਂ ਠੀਕ ਤੁਸੀਂ ਠੀਕ ਹੋ?
ਹਾਂਜੀ, ਮੈਂ ਵੀ ਠੀਕ ਆਂ ਹੋਰ ਦੱਸੋ ਤੁਸੀਂ ਕੀ ਕਰਦੇ ਪਏ ਸੀ?
ਬਸ ਕੰਮ ਕਰ ਰਹੇ ਸੀ ਥੋੜਾ ਜਾ।
ਅੱਛਾ ਤੇ ਹੁਣ ਥੋੜ੍ਹੇ ਜੇ ਫਰੀ ਹੋਏ ਹੋ ਤੁਸੀਂ?
ਹਾਂਜੀ ਮੈਂ ਫਰੀ ਹੈਗਾ ਅੱਜ।
ਅੱਛਾ-ਅੱਛਾ। ਬਸ ਮੈਂ ਇਹੀ ਕਾਲ ਕਰਨਾ ਸੀ ਕਿ ਤੁਹਾਡੇ ਬੱਚੇ ਛੁੱਟੀਆਂ ਚੱਲਦੀਆਂ ਪਈਆਂ ਨੇ ਤੇ ਤੁਹਾਡੇ ਬੱਚੇ ਕੀ ਕਰਦੇ ਪਏ ਨੇ ਤੁਸੀਂ ਕਿੱਥੇ ਉਹਨਾਂ ਨੂੰ ਬਿਜ਼ੀ ਕੀਤਾ ਹੈ? ਜੇ ਹੁਨ ਸਮਰ ਵੈਕੇਸ਼ਨ ਚੱਲਦੇ ਪਏ ਨੇ ਤਾਂ ਤੁਸੀਂ ਉਹਨਾਂ ਨੂੰ ਕਿੱਥੇ ਬਿਜ਼ੀ ਕਿ
ਬਸ ਹਜੇ ਤਾਂ ਸਕੂਲ ਸਕੂਲ ਦਾ ਹੋਮ ਵਰਕ ਚੱਲ ਰਹਿਯਾ।
ਅੱਛਾ ਜੀ।
ਤੇ ਸਕੂਲ ਦੀ ਐਕਟੀਵਿਟੀ ਮਿਲੀ ਹੈ, ਕੁਛ ਬਸ ਉਹੀ ਕਰੀ ਜਾ ਰਹੇ ਥੋੜਾ-ਥੋੜਾ, ਹਜੇ ਵੀ ਕਾਫ਼ੀ ਪੈਂਡਿੰਗ ਹੈਗਾ ਤੇ, ਕੁਛ ਕਾਰਡਬੋਰਡ ਨਾਲ ਵਗੈਰਾ ਨਾਲ ਕੁਛ ਛੋਟੇ-ਛੋਟੇ ਪ੍ਰੋਜੈਕਟ ਬਣਾਉਣੇ ਨੇ, ਬਸ ਉਹੀ ਥੋੜਾ ਜਿਹਾ ਕਟਿੰਗ-ਫੂਟਿੰਗ ਕਰਕੇ ਦੇਵਾਂਗੇ ਉਹਨਾਂ ਨੂੰ
ਤੇ ਏਹੀ ਤਾਂ ਮੁਸ਼ਕਿਲ ਹੋ ਜਾਂਦੀ ਨਾ ਅਤੇ ਬ ਸਕੂਲ ਵਾਲੇ ਹਰ ਵਾਰੀ ਇਹੋ ਜਿਹਾ ਕੰਮ ਦੇ ਦੇਂਦੇ ਨੇ ਕਿ ਪੇਰੈਂਟਸ ਨੂੰ ਕਰਨਾ ਪੈਂਦਾ ਹੈ।
ਬਸ ਹੁਣ ਉਹਨਾਂ ਨੂੰ ਪਤਾ ਕੋਈ ਕੁਛ ਕਹਿ ਤਾਂ ਸਕਦਾ ਨੀ।
ਹਾਂਜੀ ਬੱਚਿਆਂ ਨੇ ਤਾਂ ਕਰਨਾ ਨੀ ਬਿਲਕੁਲ ਵੀ ਕੋਈ ਵੀ ਕੰਮ ਤੇ ਪੈਰੈਂਟਸ ਨੇ ਈ ਕਰਨਾ ਹੈ। ਸਾਡੇ ਸਾਰੇ ਕੰਮ ਬੱਚੇ ਨੂੰ ਕਿੱਥੇ ਆਂਦਾ। ਇਹ ਸਾਰੇ ਕੰਮ ਕਰਨਾ ਮੈਂ ਮੈਨੂੰ ਲੱਗਿਆ ਕਿ ਤੁਸੀਂ ਸਮਰ ਵੈਕੇਸ਼ਨ ਚੱਲਦੇ ਪਏ ਤੇ ਤੁਸੀਂ ਕਿੱਥੇ ਪਾਇਆ ਤੇ ਮੈਂ ਵੀ ਬਸ ਇਸੇ ਘਰ ਕੇ ਫੋਨ ਕੀਤਾ ਸੀ ਕਿ ਮੈਂ ਵੀ ਪੁੱਛਾਂ ਕਿ ਤੁਸੀਂ ਕਿੱਥੇ ਪਾਯਾ ਤੇ ਮੈਂ ਵੀ ਆਪਣੇ ਬੱਚਿਆਂ ਨੂੰ ਪਾਵਾਂ। ਸਮਰ ਵੈਕੇਸ਼ਨ ਤੇ।
ਪਵਾਂਗੇ ਹਜੇ ਬੱਚੇ ਵੀ ਛੋਟੇ ਹੈਗੇ ਨੇ ਨਾ ਨੈਕਸਟ ਈਅਰ ਦੇਖਾਂਗਾ ਨੈਕਸਟ ਈਅਰ, ਤੇ ਪਾਈ ਦਾ,
ਅੱਛਾ ਤੁਹਾਡੇ ਬੱਚੇ ਛੋਟੇ ਨੇ?
ਹਾਂ ਇਹਦੇ ਛੋਟੇ ਨੇ ਪੰਜ ਛੇ ਸਾਲ ਦੂਸਰੀ ਕੁੜੀਆਂ ਚਾਰ ਸਾਲ ਦੀ,
ਅੱਛਾ ਫਿਰ ਤਾਂ ਛੋਟੇ ਹੀ ਨੇ ਫਿਰ ਤੁਸੀਂ ਸੋਚਿਆ ਨੀ, ਕਿੱਥੇ ਵੀ ਸਮਰ ਵੈਕੇਸ਼ਨ ਤੇ ਜਾਣ ਨੂੰ
ਨਾ ਹਜੇ ਤਾਂ ਨਹੀਂ ਹੁਣ ਤੇ ਕਿ ਏਦਾਂ ਪੰਦਰਾਂਹ ਹੋ ਗਿਆ। ਪੂਰਾ ਪੰਦਰਾਂ ਦਿਨ ਸਾਰੇ ਸਾਇਦ ਹੋਰ ਰਹਿ ਗਈਆ ਛੋਟੀਆਂ,
ਹਾਂਜੀ, ਹਾਂਜੀ, ਹਾਂਜੀ।
ਹ ਨੈਕਸਟ ਈਅਰ ਦੇਖਾਂਗਾ, ਹੁਣ ਉਹ ਜ ਥੋੜਾ ਜਿਹਾ ਘੁੰਮਣ ਦਾ ਕਿਧਰੇ ਜਾਣ ਦਾ। ਪ੍ਰੋਗਰਾਮ ਹੈਗਾ।
ਅੱਛਾ-ਅੱਛਾ ਮੈਂ ਪੇ ਸਾਲ ਤੇ ਗੁਰਦੁਆਰੇ ਵੀ ਸਮਰ ਵੈਕੇਸ਼ਨ ਲੱਗਿਆ, ਲੱਗਿਆ ਸੀ। ਸਮਾਂ ਤੇ ਆਹ ਇਸ ਵਾਰੀ ਲੱਗਿਆ ਨੀ ਬਿਲਕੁਲ ਵੀ,
ਹਾਂ ਇਹ ਤੇ ਵੱਲ ਨਹੀਂ, ਐਕਟੀਵਿਟੀ ਵਿੱਚ ਕੁਛ ਦੇਖ ਰਹੇ ਹਾਂ ਕੁਛ ਸਕੇਟਿੰਗ ਕਰਾਈਏ। ਸਵੀਮਿੰਗ ਕਰਵਾਈਏ ਜਾਂ ਅ ਬਾਕਸ ਕਲਾਸ ਲਗਵਾਈਏ ਬਸ ਇਹੀ ਦੇਖ ਰਹੇ ਸੀਂ।
ਪਿਛਲੀ ਵਾਰੀ ਲੱਗਿਆ ਸੀ, ਨਾ ਗੁਰਦੁਆਰੇ ਸਮਰ ਵੈਕੇਸ਼ਨ 'ਤੇ ਨਾ ਉੱਥੇ ਕਲਾਸਿਸ ਲੱਗਿਆ ਸੀ। ਬੱਚਿਆਂ ਨੂੰ ਗੁਰਮੁਖੀ ਸਿਖਾਉਂਦੇ ਸੀ, ਤੇ ਪਾਠ ਕਰਨਾ। ਕੀਰਤਨ ਕਰਨਾ ਸ਼ਬਦ ਕਰਨਾ ਇਹ ਸਿਖਾਉਂਦੇ ਸੀ, ਪਰ ਇਸ ਬਾਰੇ ਤਾਂ ਬਿਲਕੁਲ ਵੀ ਨਹੀਂ ਲੱਗਿਆ ਗੁਰਦੁਆਰੇ
ਹਾਂ ਵਧੀਆ ਵਧੀਆ, ਕਿਆ ਪਤਾ ਗੁਰਦੁਆਰੇ ਕੁਛ ਹੋਰ ਪ੍ਰੋਗਰਾਮ ਹੋਏ ਇਸ ਵਾਰ
ਪਤਾ ਨੀ ਇਸ ਬਾਰੇ ਕਿਉ ਨੀ ਲੱਗਿਆ। ਮੈਂ ਕਿਹਾ ਸੀ ਕਿਸੇ ਨੂੰ ਕਿ ਪਤਾ ਕਰੋ ਤੇ, ਦੱਸਣਾ ਫਿਰ ਉਹ ਤੇ ਕਹਦੇ ਸਿਖਿਆ, ਕੋਈ ਨਹੀਂ ਪਤਾ ਕਰਨਾ। ਅਤੇ ਫਿਰ ਦੱਸਾਂ ਫਿਰ ਕੋਈ ਕਿਸੇ ਨੇ ਕੁਛ ਬੋਲਿਆ ਹੀ ਨਹੀਂ, ਮੈਂ ਕਿਹਾ ਚੱਲ ਵੀ ਤੁਹਾਨੂੰ ਪੁੱਛਣੀ ਹਾਂ, ਕਿ ਤੁਸੀਂ ਕਿੱਥੇ ਪਾਇਆ, ਪਰ ਤੁਸੀਂ ਵੀ ਨਹੀਂ ਕਿੱਥੇ ਪਾਇਆ। ਤੁਹਾਡੇ ਬੱਚੇ ਫੇਰ ਲੜਦੇ ਨੀ ਘਰ ਬਹਿ ਕੇ ਤੰਗ ਨਹੀਂ ਕਰਦੇ।
ਕਾਂਗ ਬੱਚਿਆਂ ਦਾ ਉਹਦੇ ਕਰਨਾ ਹੀ ਹੈ, ਉਹਨਾਂ ਨੇ ਬੱਚੇ ਬੱਚੇ ਬੱਚਿਆਂ ਵਾਲੇ ਕੰਮ ਹੀ ਕਰਨਗੇ, ਤੰਗ ਕਰਨਾ ਰੌਲਾ ਪਾਉਣਾ। ਲੜਾਈਆਂ ਕਰਨੀਆਂ ਆਪਾਂ ਵਿੱਚ,
ਅੱਛ, ਅੱਛਾ ਬੜਾ ਲੜਦੇ ਨੇ ਬੱਚੇ ਛੁੱਟ ਵਾਲੇ ਨੂੰ ਤਾਂ। ਇਸ ਤਰ੍ਹਾਂ ਲੱਗਦਾ ਕਿ ਬਸ ਇਹਨਾਂ ਦੇ ਸਕੂਲ ਖੁੱਲਣ ਤੇ ਸਕੂਲ ਜਾਣ
ਤੁਹਾਡੇ ਕਿੰਨੇ ਬੱਚੇ ਨੇ?
ਮੇਰੇ ਦੋ ਨੇ ਇੱਕ ਮੁੰਡਾ ਅਤੇ ਇੱਕ ਕੁੜੀ ਹੈ।
ਅੱਛਾ, ਅੱਛਾ ਕਿਹੜੀ ਕਲਾਸ ਚ' ਹੈਗੇ ਨੇ
ਤੇ ਇੱਕ ਫਸਟ ਫਸਟ 'ਚ ਏ ਤੇ ਇੱਕ ਐਲ ਕੇ ਜੀ ਚ'
ਸਕੂਲੋਂ ਪੀਟੀਐਮ ਵਿੱਚ ਠੀਕ ਰਿਪੋਰਟ ਆਉਂਦੀ ਹੈ।
ਹਾਂਜੀ, ਹਾਂਜੀ ਵੈਸੇ ਤਾਂ ਦੋਨੋ ਸਹੀ ਨੇ ਪਰ ਘਰ, ਘਰ ਸਹੀ ਨਹੀਂ ਹੈ। ਮੈ ਤਾਂ ਬਿਲਕੁਲ ਵੀ ਕੁਛ ਨਹੀਂ ਦੱਸਦੀ ਕਿ ਮੈਂ ਮਤਲਬ ਕਿ ਸਾਨੂੰ ਕੁਛ ਆਉਂਦਾ ਕਿ ਕੁਛ ਨਹੀਂ ਆਉਂਦਾ ਮੇਰੀ ਕੁੜੀ ਤ ਬਿਲਕੁਲ ਵੀ ਨਹੀਂ ਪੜ੍ਹਦੀ ਨਹੀਂ ਕਹਿੰਦੀ ਮੰਮਾ ਮੈਂ ਨਹੀਂ ਪੜ੍ਹਨਾ, ਮੰਮਾ ਮੈਂ ਨਹੀਂ ਪੜ੍ਹਨਾ ਤੇ ਉਹ ਤੇ ਸਕੂਲ ਜਦੋਂ ਸਕੂਲ ਜਾਓ ਤੇ ਬ ਤਾਂ ਟੀਚਰ ਕਹਿੰਦੀ ਨਹੀਂ, ਕੁੜੀ ਤਾਂ ਵਧੀਆ ਪੜ੍ਹਨ ਵਿਚ ਵੀ ਸਹੀ ਹੈ। ਸਾਨੂੰ ਸਭ ਕੁਝ ਦੱਸ ਦਿੰਦੀ, ਸਾਨੂੰ ਰਾਇਮ ਵੀ ਸੁਣਾ ਦਿੰਦੀ ਮੈਂ ਜ ਮੈਂ ਕਿਹਾ ਮੈਂ ਕੁੱਛ ਨੀ ਸੁਣਾਉਂਦੀ।
ਚਲੋ ਸਕੂਲੇ ਕਰਾਂ ਦੀ ਇਨਾ ਹੀ ਬਹੁਤ ਹੈ ਨਾ,
ਹਾਂਜੀ, ਸਕੂਲ ਡਹਿਰਾ ਹੁੰਦਾ ਨਾ। ਟੀਚਰ ਦਾ ਕਾਰਡਰ ਹੈ, ਨੀ ਕਿਸੇ ਦਾ ਵੀ, ਕਿਸੇ ਤੋਂ ਵੀ ਨਹੀਂ ਡਰਦੀ,
ਥੋਡੀ ਛੋਟੀ ਹੈ ਹੋ ਜਾਏਗੀ ਠੀਕ, ਕੇ ਜੀ ਦਾ ਬੱਚਾ ਹੁੰਦਾ ਕੀ ਹੈ।
ਹਾਂਜੀ, ਹਾਂਜੀ
ਹੋ ਜਾਏਗਾ ਠੀਕ ਹੋਰ ਸੁਣਾਓ ਤੁਹਾਡਾ ਉਸ ਤਰ੍ਹਾਂ ਮੌਸਮ ਕਿਸ ਤਰ੍ਹਾਂ ਦਾ
ਮੌਸਮ ਤੇ ਗਰਮੀ ਹੈ ਪੂਰੀ ਗਰਮੀ ਹੈ ਬਾਰਿਸ਼ ਦਾ ਲਿਖਿਆ ਤਾਂ ਹੈ ਕਿ ਬਾਰਿਸ਼ ਆਏਗੀ ਬਾਰਿਸ਼ ਆਏਗੀ ਪਰ ਆਉਂਦੀ ਤੇ ਹੈ ਨਹੀਂ ਬਾਰਿਸ਼ ਆਏਗੀ ਤੇ ਥੋੜੀ ਦੇਰ ਲਈ ਆਏਗੀ। ਫਿਰ ਘੁਮਸ ਕਰਕੇ ਚਲੀ ਜਾਏਗੀ। ਤੇ ਗਰਮੀ ਪੂਰੀ ਬੜ ਜਾਏਗੀ ਗਰਮੀ ਫਿਰ ਏਸੀ ਵੀ ਕੰਮ ਨ ਕਰਦਾ ਕਿ ਏ ਟੀ ਵੀ ਚਲਾ ਲੋ ਤੇ ਏ ਸੀ ਵੀ ਠੰਡਾ ਨਹੀਂ ਕਰਦਾ ਮੌਸਮ ਤੋਂ ਬੜਾ ਖ਼ਰਾਬ ਹੈ। ਗਰਮੀ ਗਰਮੀ ਵ ਤੇ ਬੜੀ ਗਰਮੀ ਹੋਏਗੀ ਠੰਡ ਪੈਗੀ ਤੇ ਜ਼ਿਆਦਾ ਹੀ ਠੰਡ ਪਏਗੀ ਮੀਂਹ ਦਾ ਤਾਂ ਕੋਈ ਪਤਾ ਹੀ ਨਹੀਂ ਹੈ ਕਿ ਮੀਹ ਪੈਣਾ
ਤੇ ਤੁਸੀਂ ਪਾਇਆ ਸਮਰ ਵੋਕੇਸ਼ਨ ਚ' ਬਚਿਆ ਨੂੰ
ਮੈਂ ਮੈਂ ਕਿੱਥੇ ਮੈਂ ਤਾ ਹੀ ਤਾ ਨੇ ਫੋਨ ਕੀਤਾ ਸੀ ਕਿ ਤੁਹਾਨੂੰ ਪੁੱਛੋ ਤੁਸੀਂ ਕਿੱਥੇ ਪਾਇਆ ਹੈ ਮੈਂ ਵੀ ਨਹੀਂ ਪਾਇਆ
ਜੇ ਕੁਛ ਆਪਣੇ ਆਪ ਤੋਂ ਸੋਚਿਆ ਹੈ ਤੁਸੀਂ
ਮੈਂ ਤਾਂ ਇਹ ਸੋਚਿਆ ਸੀ ਕਿ ਆਪਣੇ ਮੁੰਡੇ ਨੂੰ ਮੈਂ ਸਵੀਮਿੰਗ ਕਲਾਸ ਲਗਾਵਾਂਗੀ। ਤੇ ਆਪਣੀ ਕੁੜੀ ਨੂੰ ਨਾ ਹਾਲੇ ਛੋਟੀ ਹੇ ਨਾ ਤੇ ਉਹਨੂੰ ਇੰਟਰਸਟ ਆਏਗਾ ਡਾਂਸ ਇਚ ਅਗਰ ਮੈਂ ਉਹਨੂੰ ਸੋਚਾਂਗੀ ਕਿ ਉਹਨੂੰ ਕਰਾਟੇ ' ਪਾਵਾਂ ਜਾਂ ਕੋਈ ਮਾਰਸ਼ਲ ਆਰਟਸ 'ਚ ਪਾਵਾਂ ਉਹਨੂੰ ਬੋਰਿੰਗ ਲੱਗੇਗਾ ਉਹ ਕੰਮ ਹਲੇੇ ਛੋਟੀ ਹੈ ਨਾ ਹਲੇ ਫਲੈਕਸੀਬਲ ਬੋਡੀ ਬਣਾਉਣ ਵਾਸਤੇ ਤਾਂ ਮੈਂ ਸੋਚਦੀ ਪਈ ਸੀ ਕਿ ਉਹਨੂੰ ਮੈਂ ਡਾਂਸ ਕਲਾਸ ਲਾਵਾਂ ਡਾਂਸ ਕਲਾਸਿਸ 'ਚ ਨਹੀਂ ਖੁਸ਼ ਰਹੇਗੀ ਗਾਣੇ ਵੱਜਣਗੇ ਤਾਂ ਡਾਂਸ ਕਰੇਗੇ ਸਾਰੇ ਬੱਚੇ ਡਾਂਸ ਕਰਦੇ ਹੋਣਗੇ। ਇਹ ਵੀ ਖੁਸ਼ ਹੋ ਜਾਏਗੀ ਡਾਂਸ ਕਰਕੇ ਅਗਰ ਮੈਂ ਹਨੂੰ ਅ ਹਾਲੇ ਈ ਮੈ ਇਹਨੂੰ ਪਾ ਦਾਂਗੀ ਕਿਸੇ ਚ' ਮਾਰਸ਼ਲ ਆਰਟਸ ਦੇ ਕਰਟੇ ਤੇ ਕਿਸੇ ਔਰ ਤੇ ਤਾਂ ਉਹ ਬੋਰ ਹੋ ਜਾਏਗੀ ਉਹ ਉਹ ਚੰਚਲ ਹੈ ਉਹਨੂੰ ਨਾ ਡਾਂਸ ਕਰਨਾ ਕਰਨਾ ਨਾ ਬੜਾ ਪਸੰਦ ਹੈ। ਤੇ ਮੈਂ ਇਹੀ ਸੋਚ ਰਹੀ ਸੀ ਮੈਨੂੰ ਡਾਂਸ ਕਲਾਸ ਲਾਵਾਂ ਤਾਂ ਥੋੜ੍ਹੀ ਸੀ ਨਾ ਖੁਸ਼ ਹੋ ਜਾਏਗੀ। ਕਿ ਹਾਂ ਮੈਨੂੰ ਨਾ ਮੇਰੀ ਪਸੰਦਾ ਤਾਂ ਕਿੱਥੇ ਮੈਨੂੰ ਪਾਇਆ ਤ ਉਹ ਥੋੜ੍ਹਾ ਸਾ ਉਸਕਾ ਮਾਹੌਲ ਵੀ ਚੇਂਜ ਹੋਏਗਾ ਉਹਦਾ ਤਾਂ ਖੁਸ਼ ਹੋ ਜਾਏਗੀ ਪਰ ਫਿਰ ਵੀ ਟਾਈਮ ਨਿਕਲ ਗਿਆ ਮੈਂ ਕਿਹਾ ਸੋਚ ਰਹੀ ਹਾਂ ਕਿ ਟਿਊਸ਼ਨ ਅ ਡਾਂਸ ਕਲਾਸ ਲਾਵਾਂ ਕਰਾਂਗੇ ਅੱਜ ਕੱਲ੍ਹ ਅਤੇ ਪਤਾ ਨਾ ਕਰਕੇ ਮੈਂ ਫਿਰ ਡਾਂਸ ਕਲਾਸ ਲਾਵਾਂਗੀ ਮੈਂ ਇਹਨੂੰ ਥੋੜੀ ਸੀ ਨਾ ਫਲੈਕਸੀਬਲ ਹੋ ਜਾ ਹੋ ਜਾਏਗੀ ਇਹਦੀ ਬੋਡੀ ਨਾ ਪਹਿਲੇ ਫਲੈਕਸਸੀਬਲ ਹੈ ਬੜੀ ਫਲੈਕਸਿਬਲ ਹੈ। ਇੱਧਰ ਉੱਧਰ ਭੱਜਦੀ ਰਹਿੰਦੀ ਏ ਸਾਰਾ ਦਿਨ ਅਤੇ ਥੋੜ੍ਹਾ ਰ ਫਲੈਕਸੀਬਲ ਹੋ ਜਾਏ ਕਿ ਡਾਂਸ ਕਰ ਨਾਲ ਥੋੜ੍ਹੀ ਜਿਹੀ ਤੇਜ਼ੀ ਆਏਗੀ, ਫੁਰਤੀ ਆਏਗੀ। ਸਰੀਰ ਵਿੱਚ
ਹਾਂ। ਸਹੀ ਹੈ, ਸਹੀ ਹੈ।
ਹੈਲੋ,
ਹਾਂਜੀ- ਹਾਂਜੀ- ਹਾਂਜੀ।
ਅੱਛਾ- ਅੱਛਾ, ਮੈਨੂੰ ਲੱਗੇ ਫੋਨ ਕੱਟ ਗਿਆ।
ਨਹੀਂ ਠੀਕ ਹੈ, ਠੀਕ ਹੈ, ਸਹੀ ਕਹਿ ਰਹੇ ਹੋ ਤੁਸੀਂ।
ਹਾਂਜੀ।
ਵੈਸੇ ਕਿ ਹੋਯਾ, ਵੈਸੇ ਐਕਟੀ ਹੈ ਗੁੜਿਆ।
ਹਾਂਜੀ- ਹਾਂਜੀ ਐਕਟਿਵ ਤਾਂ ਬੜੀ ਹੈ। ਭਜਦੀ ਰਹਿੰਦੀ ਇੱਧਰ- ਉੱਧਰ, ਉੱਧਰ- ਇੱਧਰ
ਹਾਂ। ਬਸ ਠੀਕ ਹੈ ਫਿਰ ਆਪ ਸਹੀ ਹੋ ਜਾਏਗੀ ਥੋੜੀ ਹੋਰ ਵੱਡੀ ਹੋਏਗੀ।
ਬਸ ਮੈਂ ਨਾ ਕਿ ਸਾਰਾ ਦਿਨ ਕੁਛ ਨਹੀਂ ਕਰਦੀ ਬੈਠੀ ਰਹਿੰਦੀ ਹੈ। ਫਿਰ ਮੈਂ ਉਹ ਸੋਚਿਆ ਮੈਂ ਚਲ ਮੈਂ ਕੁਸੀ ਉਹਦੇ ਤੇ ਪਾ ਦੇਨੀ ਆ ਕੋਈ ਸਕਿੱਲ ਆ ਜਾਏਗੀ।
ਹੁੰ
ਮੰਮੀ ਜੀ
ਕੁਛ ਯੂਟਿਊਬ ਵਗੈਰਾ ਤੋਂ ਦੇਖ ਲੋ
ਹਾਂਜੀ ਹੋਲੋ,
ਹੋਰ, ਹਾਂਜੀ -ਹਾਂਜੀ ਬੋਲੋ,
ਮੈਨੂੰ ਲੱਗਿਆ ਫਿਰ ਫੋਨ ਕੱਟ ਹੋ ਗਿਆ, ਮੈਨੂੰ ਐਜ ਲੱਗਿਆ
ਦੇਣ
ਤੁਸੀਂ ਵਿੱਚ ਇੱਕਦਮ ਚੁੱਪ ਹੋ ਜਾਂਦੇ ਹੋ, ਤਾਂ ਉਹ ਲੱਗਦਾ ਕਿ ਫੋਨ ਘੱਟ ਹੋ ਗਿਆ।
ਹਮ ਹੋਰ ਤੁਸੀਂ ਕੀ ਕਰਦੇ ਹੋ, ਹਾਊਸ ਵਾਈਫ ਹੋ।
ਹਾਂਜੀ -ਹਾਂਜੀ ਹਾਉਸ ਵਾਈਫ। ਆਪਣਾ ਪੂਰਾ ਧਿਆਨ ਨਹੀਂ ਹੈ, ਬੱਚਿਆਂ ਤੇ ਈ ਹੈ।
ਹਾਂ। ਨਹੀਂ, ਹਾਊਸ ਵਾਈਫ ਵੀ ਥੋੜਾ ਜਿਹਾ ਕਈ ਲੋਕਾਂ ਨੇ ਨਾ ਆਪਣਾ ਉਹ ਕੀਤਾ ਦਾ ਐ, ਕਲਾਊਡ ਕਿਚਨ ਚਾਲੂ ਕੀਤਾ ਦੇਯਾ ਐ।
ਹਾਂਜੀ- ਹਾਂਜੀ ਪਰ ਮੇਰੇ ਕੋਲ ਟਾਈਮ ਹੀ ਨਹੀਂ ਹੈ। ਬਿਲਕੁਲ ਵੀ ਟਾਈਮ ਨਹੀਂ ਹੈਗਾ ਬੱਚਿਆਂ ਨਾਲ ਕਦੀ ਉਹਨਾਂ ਨੂੰ ਪੜ੍ਹਾਉਣਾ ਹੁੰਦਾ ਹੈ। ਕਦੀ ਉਹਨਾਂ ਨੂੰ ਅਹ ਕੁੱਛ ਖਵਾਣਾ ਹੁੰਦਾ। ਜਦੋਂ ਵੀ ਕੁਛ ਕਰਨ ਪਿਆ ਤਾਂ ਆ ਜਾਣਗੇ, ਸਾਨੂੰ ਭੁੱਖ ਲੱਗੀਏ, ਸਾਨੂੰ ਭੁੱਖ ਲੱਗੀ, ਕੁਝ ਬਣਾ ਕਰ ਦਿਉ। ਕੁਝ ਅਹ ਚੰਗਾ ਜਿਹਾ ਬਣਾ ਕੇ ਦੋ, ਕੁਝ ਅਲੱਗ ਜਿਹਾ ਬਣਾ ਕੇ ਦਉ। ਫਿਰ ਉਹਦੇ 'ਚ ਦੋ- ਦੋ ਗੱਠੇ, ਔਦੇ ਚਲੇ ਜਾਂਦੇ ਨੇ, ਕੁਛ ਨਆ ਬਣਾਉਣਾ ਵਾਸ ਕਦੀ ਸਪਰਿੰਗ, ਕਦੀ ਫਰੈਂਚ ਫਰਾਈਜ਼ ਦਾ ਔਡਰ ਦੇ ਦਿੰਦੇ ਨੇ, ਕਦੀ ਫਰੈਂਚ ਫਰਾਈਜ਼ ਵਾਲ ਕਦੇ ਕਹਿ ਦਿੰਦੇ ਨੇ, ਕਿ ਮੋਮੋਸ ਬਣਾਓ। ਤੇ ਮੈਂ ਸਭ ਕੁਛ ਘਰ ਹੀ ਬਣਾ ਕੇ ਦੇਣੀ ਆ।
ਉਹ ਵਧੀਆ, ਇੱ ਉਹ ਘਰ ਹੀ ਘਰ ਦਾ ਖਾਣਾ, ਤੇ ਘਰ ਦਾ ਹੀ ਖਾਣਾ ਹੁੰਦਾ।
ਹਾਂਜੀ- ਹਾਂਜੀ।
ਤੇ ਆਪਣਾ, ਹਾਂਜੀ।
ਤੇ ਤੁਸੀਂ ਵੀ ਸਭ ਕੁਛ ਘਰ ਹੀ ਬਣਾ ਕੇ ਖਵਾਉਂਦੇ ਹੋ, ਕਿ ਤੁਸੀਂ ਬਾਹਰ ਲੈ, ਬਾਹਰ ਲੈ ਕੇ ਜਾਂਦੇ ਹੋ।
ਨਹੀਂ ਘਰ ਹੀ ਬਣਾਈ ਦਾ ਜ਼ਿਆਦਾ, ਤੇ ਬਾਹਰ ਦਾ ਮੈਂ ਵੀ ਕਦੇ ਖਾਂਦਾ ਨੀ ਹੈਗਾ, ਬਾਹਰ ਦਾ ਸਮਾਨ ਜ਼ਿਆਦਾ
ਘਰ ਹੀ ਏ ਆਪਣਾ, ਬਾਹਰ ਅਗਰ ਕੁੱਛ ਖਾਣਾ ਵੀ ਹੈ, ਤੇ ਡੋਸਾ ਖਾਂ ਆਨੇ ਆ, ਬਾਹਰ ਜਾ ਕੇ।
ਹਾਂਜੀ- ਹਾਂਜੀ ਇਹ ਤਾਂ ਬੜਾ ਸਹੀ ਹੈ।
ਬਾਕੀ ਤਾਂ ਘਰ ਹੀ ਆਪਣਾ ਕਰ ਲਈਦਾ ਥੋੜ੍ਹਾ- ਬਹੁਤ।
ਹਾਂਜੀ।
ਮੋਮੋਜ਼ ਵਗੈਰਾ ਚਿਕਨ -ਚੁਕਨ ਬਣਾ ਲਿਆ, ਕੁਛ ਫਰੈਂਚ ਫਰਾਾਈਜ਼ ਬਣਾ ਲਏ। ਕੁਛ ਮੰਨਚੂਰਅਨ ਬਣਾ ਲਿਆ। ਚੀ- ਚੀਲੀ ਬਣਾ ਲਈ।
ਸਹੀ ਹੈ, ਘਰ ਦਾ ਖਾਣਾ ਹੀ ਸਹੀ ਹੁੰਦਾ ਨਾ, ਬਾਹਰ ਦਾ ਖਾਣਾ, ਸਹੀ ਨਹੀਂ ਹੁੰਦਾ।
ਘਰ ਪੱਤਾ ਤੇ ਹੈ ਨਾ ਸਾਨੂੰ, ਅਸੀਂ ਕੀ ਪਾ ਰਹੇ ਹਾਂ, ਕਿਹੋ ਜਿਹਾ ਪਾ ਰਹੇ ਹਾਂ, ਫਰੈਸ਼ ਹੈਗਾ ਆ ਜੋ ਵੀ ਹੈ, ਸਭ ਪਤਾ ਹੀ ਹੁੰਦਾ ਸਾਨੂੰ, ਬਾਹਰ ਤਾਂ ਸਭ ਪੁਰਾਣਾ ਸਮਾਨ ਪਾਉਂਦੇ ਨੇ। ਕਿਉਂਕਿ ਉਹਨਾ ਨੂੰ ਸਸਤਾ ਵੇਚਣਾ ਹੁੰਦਾ, ਸਸਤਾ ਸਮਾਨ ਤੇ ਪੁਰਾਣਾ ਹੀ ਮਿਲਦਾ ਹੈਨਾ। ਐਕਸਪਾਇਰ ਜੋ ਰੁੰਦਾ ਹੈ।
ਹੂੰ, ਸਈ ਐ। ਚਲ ਹਾਂਜੀ-ਹਾਂਜੀ, ਠੀਕ ਐ, ਠੀਕ ਐ ਜੀ।